ਵਧੀਆ ਜੀ ਤੁਸੀਂ ਸੁਣਾਓ
ਵਧੀਆ ਵਧੀਆ ਅੱਜ ਕਿਵੇਂ ਯਾਦ ਕਰ ਲ
ਬੜੀ ਦੇਰ ਲਾ ਤੀ ਫੋਨ ਚੁੱਕਦੇ ਤੁਸੀਂ ਤੇ
ਬਸ ਵੀਰ ਜੀ ਫੋਨ ਅੰਦਰ ਪਿਆ ਸੀ ਮੈਂ ਬਾਹਰ ਸੀ।
ਅੱਛਾ ਅੱਛਾ।
ਹਮ ਹਾਂਜੀ ਹੋਰ ਸੁਣਾਓ ਠੀਕ ਠਾਕ
ਕੋਈ ਕੰਮ ਲੱਗੇ ਓ ਕੁਛ ਕਰਦੇ ਪਏ ਉਹ ਮੇਰੇ ਖਿਆਲ ਨਾਲ ਵਾਜਾਂ ਆ ਰਹੀਆਂ ਨੇ ਕੁਛ
ਨਹੀਂ ਨਹੀਂ, ਵੀਰ ਜੀ ਬਸ ਮੈਂ ਤੁਹਾਨੂੰ ਯਾਦ ਹੀ ਕਰਦਾ ਪਿਆ ਸੀ ਬਸ ਕਿੰਨੇ ਟਾਈਮ ਹੋ ਗਿਆ ਤੁਹਾਡੇ ਗੱਲ ਨੀ ਹੋਈ ਤੇ ਤਾਂ ਕਰਕੇ ਨਾ
ਅੱਛਾ ਅੱਛਾ, ਤੇ ਹੋਰ ਡਿਨਰ ਹੋ ਗਿਆ ਤੁਹਾਡਾ।
ਖਾਣੇ ਹੀ ਹੋਣੇ ਅੱਜ ਅਸੀਂ ਨਾ ਚਾਹ ਬਣਾਈਏ
ਅੱਛਾ ਅੱਛਾ।
ਅਚਾਰੀ ਚਾਹ ਬਣਦੀ ਨਾ ਉਹ ਬਣਾਈ ਅਸੀਂ ਨਾਲ ਅਸੀਂ ਸ਼ਾਮੀ ਥੋੜੀ ਮੈਕਰੋਨੀ ਖਾ ਲਈ ਸੀ ਸਾਡੇ ਹੈਗੇ ਰਿਲੇਟਿਵ ਉਹਨਾਂ ਦੇ ਘਰੋਂ ਆਈ ਸੀ ਬੜੀ ਸਵਾਦ ਸੀ
ਅੱਛਾ ਅੱਛਾ, ਮੈਂਕਰੋਣੀ ਪਾਸਤਾ
ਮੈਂਕਰੋਣੀ ਮੈਨੂੰ ਤੇ ਪਹਿਚਾਣ ਹੀ ਨੀ ਹੈ ਮੈਂ ਪਾਸਤਾ ਹੋਣਾ ਵਾਈਟ ਸੋਸ ਪਾਸਤਾ ਹੀ ਸੀ ਸ਼ਾਇਦ
ਹਾਂਜੀ ਹਾਂਜੀ, ਮੈਕਰੋਨੀ ਗੋਲ ਵਾਲੀ ਹੁੰਦੀ ਨਾ ਸਪਰਿੰਗ ਟਾਈਪ
ਅੱਛਾ ਅੱਛਾ ਅੱਛਾ ਅੱਛਾ ਹਾਂ, ਬਸ ਫੇਰ ਉਹ ਪਾਸਤਾ ਸੀ ਬੜਾ ਹੀ ਸਵਾਦ ਬਨਾਇਆ ਸੀ। ਉਹਨਾਂ ਨੇ। ਵਿਸ਼ਵਾਸ ਨਹੀਂ ਸੀ ਮੈਨੂੰ ਕਿ ਇੰਨਾ ਵਧੀਆ ਬਣਾਂਦੇ ਹੋਣਗੇ ਉਹ
ਹਾਂਜੀ ਹਾਂਜੀ।
ਹੋਰ ਸੁਣਾਓ।
ਬਸ ਵਧੀਆ ਵੀਰ ਜੀ ਮੈਂ ਕਿਹਾ ਪੁੱਛਾਂ ਹੁਣ ਵੀਰ ਜੀ ਦਾ ਹਾਲ ਚਾਲ
ਹਾਂ, ਬਸ ਮੈਂ ਹਾਂ ਉਹੀ ਨਾ ਮੈਂ ਤੁਹਾਨੂੰ ਦੱਸ ਨਾ ਕਾਫੀ ਬਿਜੀ ਸੀ ਜਦ ਦੀ ਦੁਕਾਨ ਖੋਲੀ ਨਾ ਆਪਣੇ ਡਰਾਈ ਫਰੂਟ ਦੀ ਤਾਂ ਕਾਫੀ ਬਿਜੀ ਚੱਲ ਰਿਹਾ ਵਾਂ ਟਾਈਮ ਨੀ ਹੁੰਦਾ ਕਿਸੇ ਨਾਲ ਗੱਲ ਕਰਨ ਤੇ ਆਪਣਾ
ਚਲੋ ਵਧੀਆ ਗੱਲ ਹੈ ਵੀਰ ਜੀ ਕਾਰੋਬਾਰ ਤੇ ਚੱਲ ਰਿਹਾ ਹੈ
ਖਬੀਰ ਜੀ ਸਭ ਦਾ ਹੀ ਚੱਲੇ ਮੈਂ ਤੇ ਕਹਿੰਦਾ ਹਨਾ
ਹਾਂਜੀ ਹਾਂਜੀ, ਉਹ ਸਭ ਦਾ ਦਾਲਾਂ ਦਾਲ ਪਾਣੀ ਲਿਖਿਆ ਰੋਟੀ ਪਾਣੀ ਜਿਵੇਂ ਚੱਲਣਾ ਹੈ
ਹਾਂਜੀ ਹਾਂਜੀ, ਹੋਰ ਸੁਣਾਓ ਤੁਸੀਂ ਅੱਜ ਕਿਵੇਂ ਯਾਦ ਕਰ ਲਿਆ ਮੈਨੂੰ
ਬਸ ਮੈਂ ਆਪਣੇ ਰੂਮ ਵਿੱਚ ਆਇਆ ਸੀ ਮੈਂ ਕਿਹਾ ਚਲੋ ਵੀਰ ਜੀ ਨੂੰ
ਅੱਛਾ ਅੱਛਾ, ਹਾਂਜੀ ਹਾਂਜੀ ਕਿਤੇ ਪਲੈਨ ਨੀ ਘੁੰਮਣ ਜਾਣ ਦਾ ਸਮਰ ਵੈਕੇਸ਼ਨ ਹੋਈ ਪਈਆਂ ਨੇ
ਉਹ, ਲੈਣ ਦੇ ਵੀਰ ਜੀ ਜੇਕਰ ਕੱਚੀ-ਪੱਕੀ ਸਿਲਾਹ ਹੈਗੀਏ ਕੋਈ ਕੰਮ ਹੀ ਮੱਠਾ ਹੈਗਾ ਕੁਛ ਇਨਕਮ ਬਣੇਗੀ ਬੰਦਾ ਤਾਂ ਹੀ ਕੋਈ ਸੋਚਦਾ ਕਿੱਥੇ ਜਾਣ ਨੂੰ।
ਐ ਤੇ ਹੈ ਪਤਾ ਕੀ ਅੱਜਕੱਲ ਕੰਮ ਢਿੱਲਾ ਨਾ ਤੇ ਫਰ ਖਰਚੇ ਤੁਹਾਨੂੰ ਪਤਾ
ਹਾਂਜੀ ਹਾਂਜੀ ਨਾਲੇ ਕਿੱਥੇ ਜਾਣ ਦਾ ਇਸ ਟਾਈਮ ਵੀਰ ਜੀ ਕੋਈ ਫਾਇਦਾ ਨਹੀਂ ਹੈ ਪਹਾੜੀ ਇਲਾਕੇ ਕਦੇ ਇੰਨੀ ਭੀੜ ਹੈਗੀ ਏ। ਲੱਦਾਖ ਜਾਣ ਦਾ ਮਨ ਸੀ ਸਗੋਂ ਸਾਡੇ ਰਿਲੇਸ਼ਨ ਵਾਲੇ ਗਏ ਨੇ। ਰਿਲੇਟਿਵ ਸਾਡੇ। ਉਹ ਇੰਜੋਏ ਕਰ ਰਹੇ ਨੇ। ਸਾਡਾ ਟਾਈਮ ਨਹੀਂ ਅਜੇ। ਕੰਮ 'ਚ ਬਿਜੀ ਹੋਏ ਪਏ ਆ।
ਮੈਂ ਵੇਖਿਆ ਸੀ ਫੋਟੋਆਂ ਤੁਹਾਡੇ ਜਿਹੜੇ ਰਿਲੇਟਿਵ ਨੇ ਨਾ ਮੇਰੇ ਨਾਲ ਐਡ ਨੇ, ਕਾਫੀ ਇੰਜੋਏ ਕਰਦੇ ਪਏ ਨੇ ਉਹ।
ਹਾਂਜੀ-ਹਾਂਜੀ, ਹਾਂਜੀ ਪਲੈਨ ਸੀ ਬਸ ਤੁਹਾਨੂੰ ਪਤਾ ਨਾ ਪਿੱਛੇ ਵਾਈਫ ਵੀ ਦੇਖਣੀ ਪੈਂਦੀ ਮਿਸਿਸ ਨਾਰਾਜ਼ ਨਾ ਹੋਏ
ਸਹੀ ਗੱਲ ਹੈ ਅੱਜਕੱਲ੍ਹ ਤੁਹਾਨੂੰ ਪਤਾ ਹੈ ਇਹਨਾਂ ਨਾਰਾਜ਼ ਨਹੀਂ ਹੋਣੀ ਚਾਹੀਦੀਆਂ।
ਹਾਂਜੀ-ਹਾਂਜੀ। ਬਸ ਮੈਂ ਕਿਹਾ ਮਿਸਿਜ਼ ਨਾਰਾਜ਼ ਹੋਏ ਤਾਂ ਕਰਕੇ, ਨਿਕਲੇ ਹੀ ਨਹੀਂ ਆਪਾਂ ਮਨਾ ਹੀ ਕਰਤਾ ਸੀ।
ਹਾਂ ਵਧੀਆ ਕੀਤਾ ਸੀ ਹੋਰ।
ਹਾਂਜੀ, ਹਾਂਜੀ-ਹਾਂਜੀ ਸਭ ਵਧੀਆ। ਤੁਸੀਂ ਸੁਣਾਓ?
ਲਾਓ ਕਦੇ ਚੱਕਰ ਤੁਸੀਂ ਸਾਡੇ ਵੱਲ ਆਂਦੇ ਹੀ ਨਹੀਂ।
ਆਹ ਤੁਸੀਂ ਵੀ ਨੀ ਆਂਦੇ ਨਾ ਮਹਾਰਾਜ।
ਹਾਂਜੀ?
ਮੈਂ ਕਿਹਾ ਤੁਸੀਂ ਕਿਹੜਾ ਆਂਦੇ ਹੋ ਮਹਾਰਾਜ ਸਾਨੂੰ ਬੁਲਾ ਰਹੇ ਹੋ।
ਹਾਂ, ਟਾਈਮ, ਦੀ ਦਿੱਕਤ ਹੈ ਥੋੜ੍ਹੀ।
ਵੀਰ ਜੀ ਟਾਈਮ ਤੇ ਕੱਢਣਾ ਪੈਂਦਾ ਹੂੰ ਸਾਨੂੰ ਵੀ ਤਾਂ ਟਾਈਮ ਕੱਢਣਾ ਪੈਂਦਾ ਵਾ ਨਈ ਤੇ ਵੇਲਾ ਤਾਂ ਕੋਈ ਵੀ ਨੀ ਹੈ ਅੱਜ ਦੇ ਟਾਈਮ ਵਿੱਚ। ਕਿੱਥੇ ਆਣਾ-ਜਾਣਾ ਤਾਂ ਪੈਂਦਾ ਈ ਏ। ਸਗੋਂ ਮੈਂ ਆਪਣਾ ਭਰਜਾਈ ਨੂੰ ਪੁੱਛਣ ਆਣਾ ਸੀ ਮੈਂ ਉਧਰ ਵੀ ਨਹੀਂ ਗਿਆ। ਹੈਲੋ ਹੈਲੋ ਹੈਲੋ।